ਫ੍ਰੀ
ਸਤ ਸ਼੍ਰਿਆਕਲ ਜੀ।
ਕਿਵੇਂ ਔ?
ਬਾਸ ਵਧੀਆ, ਤੁਸੀਂ ਸੁਣਾਓ?
ਬਧੀਆ, ਹੋਰ ਕੀ ਕਰਦੇ ਔ?
ਕੁਛ ਨੀ ਸੁਤੀ ਹੋਈ ਸੀ।
ਅੱਛਾ ਜੀ।
ਹਾਂਜੀ, ਹੋਰ ਸੁਣਾਓ
ਹੋਰ ਹੋਰ, ਬਧੀਆ। ਹੋਰ ਬਾਰਿਸ਼ ਹੈਗੀ ਆ?
ਹਾਂਜੇ ਹਾਂਜੀ।
ਅੱਛਾ, ਮੌਸਮ ਕਿਵੇਂ ਦਾ ਅੱਜ?
ਮੌਸਮ ਠੀਕ ਹੈ, ਗਰਮੀ ਵਾਲਾ ਨਹੀਂ ਹੈ ਅੱਜ
ਹਾਂਜੀ ਠੰਡਾ ਐ ਵੈਸੇ
ਹੂ, ਹਾਂ ਬਹੁਤ ਜਯਾਦਾ ਮਿਲ ਗਯਾ ਅਜ
ਹਾਂਜੀ ਹੋਰ ਬੱਚੇ ਕਿਵੇਂ ਆ
ਬੱਚੇ ਸਬ ਵਧੀਆ
ਅੱਛਾ ਜੀ, ਕੀ ਕਰ ਰਹੇ ਐ ਬੱਚੇ
ਬੱਚੇ ਘਰ ਨੇ, ਮੈਂ ਬਾਹਰ ਆਈ ਸੀ ਮੱਥਾ ਟੇਕਣ
ਅੱਛਾ ਜੀ ਹੋਰ ਦੱਸੋ
ਹਾਂਜੀ, ਬਸ ਵਧੀਆ ਤੁਸੀਂ ਸੁਣਾਓ
ਹਾਂਜੀ ਸਭ ਵਧੀਆ
ਹਮ
ਕੱਪੜੇ ਲਿਆਂਦੇ ਤੁਸੀਂ ਗਰਮੀ ਆਲੇ
ਹਾਂਜੀ
ਕੱਪੜੇ ਲਿਆਂਦੇ ਤੁਸੀਂ ਗਰਮੀ ਆਲੇ
ਹਾਂਜੀ ਲਿਆਂਦੇ ਐ
ਅੱਛਾ ਜੀ ਚਲੋ ਵਧੀਆ ਸਟਿੱਚ ਕਰਨ ਆਲੇ ਐ ਕਿ ਨਹੀਂ
ਹਾਂਜੀ ਨਹੀਂ ਮੈਂ ਸਟੀਚ ਈ ਲਿਆਨੀ ਆਂ, ਮੈਂ ਸਟੀਚ ਈ ਲਿਆਨੀ ਆਂ
ਅੱਛਾ ਤੁਸੀਂ ਸਟਿੱਚ ਕਰ ਲੈਂਨੇ ਔ ਕੱਪੜੇ
ਨਹੀਂ ਮੈਂ ਨਹੀਂ ਕਰਦੀ ਮੈਂ ਬਜ਼ਾਰੋਂ ਹੀ ਕਰਵਾਨੀ ਆ
ਅੱਛਾ ਜੀ ਬਾਜ਼ਾਰ ਤਾਂ ਬਹੁਤ ਮਹਿੰਗੇ ਹੁੰਦੇ ਹੋਣਗੇ ਨਾ
ਬਹੁਤ ਜ਼ਿਆਦਾ
ਅੱਛਾ ਜੀ
ਮੈਂ ਵੈਸੇ ਜ਼ਿਆਦਾਤਰ ਰੈਡੀਮੇਡ ਹੀ ਲਿਆਨੀ ਆਂ, ਕਿਉਂਕਿ ਜਿੰਨੀ ਸਵਾਈ ਲੱਗ ਜਾਂਦੀ ਹੈ ਔਨੇ ਦਾ ਛੂਟ ਆ ਜਿੰਦਾ ਵਾ ਸਿਤਾ ਸਵਾਇਆ, ਸਵਾਈਆਂ ਹੀ ਨੀ ਮਾਣ ਹੈਗੀਆਂ ਪਹਿਲੇ ਤੇ
ਹਾਂਜੀ
ਹਾਂ ਤੁਸੀਂ ਤੇ ਖੁੱਦ ਈ ਸੀ ਲੈਂਦੇ ਨਾ, ਤੁਹਾਡੀ ਤੇ ਦੀਦੀ ਸੀ ਲੈਂਦੇ ਨਾ ਤੁਸੀਂ ਉਹਨਾਂ ਕੋ ਸਵਾ ਲੈਂਦੇ ਹੈਨਾ
ਹਾਂਜੀ ਅਸੀਂ ਤਾਂ ਸਾਰੇ ਉਹਨਾਂ ਤੋਂ ਲੈ ਲੈਂਨੇ ਆਂ, ਵੈਸੇ ਉਹ ਮਤਲਬ ਕਿ ਜਿਹੜੇ ਹੋਰ ਲੋਕ ਬਾਹਰ ਦੇ ਉਹਨਾਂ ਦੇ ਗੁਆਂਢੀਆਂ ਦੀ ਉਹਨਾਂ ਦੀ ਸਿਉਂਦੀ ਹੁੰਦੀ ਆ
ਅੱਛਾ
ਤੇ ਉਹ ਕਹਿੰਦੀ ਹੁੰਦੀ ਹੈ ਕਿ ਵੀ ਬਹੁਤ ਮਹਿੰਗਾਈ ਹੋ ਰਹੀ ਹੈ, ਹਨਾ ਸਿੰਪਲ ਸੂਟ ਦੀ ਆਪਾਂ ਕਮੀਜ਼ ਸਲਵਾਰ ਚ ਮਿਆਉਣੇ ਹੈਗੇ, ਤਾਂ ਦੋ ਢਾਈ ਸੌ ਰੁਪਇਆ ਹੋ ਰਿਹਾ ਹੈਗਾ
ਹਾਂ ਸਹੀ ਗੱਲ ਹੈ, ਤੁਹਾਡੇ ਐਥੇ ਦੇ ਸਿੰਪਲ ਸਾਡੇ ਇੱਥੇ ਦੇ ਸਿੰਪਲ ਸੂਟ ਦੀ ਵੀ ਸਾਡੇ ਤਿਨ ਸੋ ਐ
ਹਾਂਜੀ, ਐਵੇਂ ਹੈ ਨਾ ਅਗਰ ਉਹ ਕਹਿੰਦੀ ਸੀਗੀ ਨਾ ਸਿਸਟਰ ਕਹਿੰਦੀ ਜੇ ਕੋਈ ਆਪਾਂ ਲੈਸ ਵਗੈਰਾ ਅ ਮਤਲਬ ਕਿ ਲੈਸ ਲਵਾਉਣੇ ਆ ਹਨਾ ਜਾਂ ਕੋਈ ਗਲਾ ਕੁਛ ਹੋਰ ਟਾਈਪ ਦਾ ਕਰਵਾਉਣੇ ਆ ਤਾਂ ਕਹਿੰਦੇ ਤਿੰਨ ਸੌ, ਐਨੀ ਮਹਿੰਗਾਈ ਆ ਨਾ
ਹੂ
ਹਾਂਜੀ ਹਾਂਜੀ ਬਾਕੀ ਹੁਣ ਤਾਂ ਜਆਦਾਤਰ ਕੁੜੀਆਂ ਦੇ ਬਟੀਕ ਈ ਐ ਨਾ ਸਾਰੇ ਕੱਪੜੇ ਸਿਉਂ ਰੇ ਨੇਗੇ।
ਹਾਂ ਸਹੀ ਗੱਲ ਐ।
ਹਾਂ ਹਾਂਜੀ।
ਤੇ ਤੁਹਾਡੀ ਦੀਦੀ ਫਿਰ ਨੈੱਟ ਤੋਂ ਵੇਖ ਕੇ ਡਿਜ਼ਾਇਨ ਪਾਂਦੇ।
ਹਾਂਜੀ ਓਨਾਂ ਨੂੰ ਆਉਂਦੀ ਨੇ ਗੇ ਜਿਵੇਂ ਮੈਂ ਕੋਈ ਫੋਨ ਤੇ ਹੈਨਾ ਡਿਜ਼ਾਇਨ ਦੇਖ ਲੈਂਣੀ ਹਾਂ ਹੁਣ ਦੇਖ ਟਰੈਂਡ ਦਾ, ਮੈਂ ਕੈਹਣੀ ਆਂ ਐਵੇਂ ਦਾ ਬਣਾਉਣਾ ਹੈਗਾ, ਓਹ ਕੈਹੰਦੀ ਆ ਹਾਂ ਕੋਈ ਗੱਲ ਨੀ ਮੈਂ ਬਣਾ ਦੂੰਗੀ। ਓਹ ਦੇਖ ਲੈਂਦੇ ਵੀ ਕਿਵੇਂ ਬਣਦਾ ਹੈਨਾ, ਕਿਵੇਂ ਕੱਪੜਾ ਵਿੱਚ ਲੈਣਾ ਐਗਾ।
ਠੀਕ ਹੈ, ਠੀਕ ਹੈ, ਓਹਨਾਂ ਨੇ ਸਿੱਖਿਆ ਹੋਣਾ ਨਾ।
ਹਾਂਜੀ ਓਹਨਾਂ ਨੇ ਪੈਹਲਾਂ ਇੱਥੋਂ ਸਿੱਖੇ ਸੀਗੇ, ਉਹ ਜੁਗਾੜਮੈਂਲਟ ਸੀਗੇ ਉਹਨਾਂ ਨੇ ਨਾ ਮੀਹਨਾ ਬਲਾਆ ਸੀਗਾ ਟੇਲਰ ਕੋਲ।
ਅੱਛਾ।
ਹਾਂਜੀ ਛੁੱਟੀਆਂ ਈ ਸੀਗੀਆਂ ਉਦੋਂ, ਸ਼ਾਇਦ ਲੋਕਡਾਊਨ ਲੱਗਿਆ ਹੋਆ ਸੀਗਾ। ਏ ਵੀ ਕੈਹੰਦੇ ਵੀ ਘਰੇ ਕੀ ਹਾਂਜੀ ਕੈਹੰਦੇ ਘਰੇ ਕੀ ਕਰਾਂਗੇ, ਕੋਈ ਕੰਮ ਈ ਸਿੱਖ ਲੈਂਣੇ ਹੈਗੇ, ਫਿਰ ਸਾਡੇ ਨਾਲ ਲਾੱਗ ਵੀ ਘਰ ਸੀਗਾ। ਨੌ ਕੁ ਵਜੇ ਚੱਲ ਜਾਂਦੇ ਸੀ ਕੰਮ-ਕੁਮ ਕਰਕੇ, ਤੇ ਸ਼ਾਮ ਨੂੰ ਆ ਜਾਂਦੇ ਸੀਗੇ।
ਅੱਛਾ-ਅੱਛਾ, ਕਾਫੀ ਟਾਈਮ ਲੱਗਦਾ ਸੀ ਹੈਨਾ।
ਹਾਂਜੀ, ਕਾਫੀ ਟੈਮ ਲੱਗ ਜਾਂਦਾ ਜੀ।
ਹਾਂ। ਚਲੋ ਜਿਨਾਂ ਨੂੰ ਆ ਜਾਂਦਾ ਓੱਨਾਂ ਵਾਸਤੇ ਵਧੀਆ ਈ ਹੈ ਯਾਰ, ਘੱਟੋ-ਘੱਟ ਆਪਨੇ ਸੂਟ ਸਟਿਚ-ਸਟਾ ਕਰ ਸਕਦੇ ਹੈ ਨਾ। ਹੈਨਾ, ਹੁਣ ਸਾਡੇ ਵਰਗੇਆ ਨੂੰ ਨਂਈ ਆਂਦਾ। ਆਪਾਂ ਬਾਹਰ ਡਿਪੈਂਡ ਐਗੇ ਆਂ, ਬਾਹਰ ਐਨੇ-ਐਨੇ ਪੈਸੇ ਭਰਦੇ ਆ ਨਾ।
ਹਾਂਜੀ, ਮੈਨੂੰ ਵੀ ਨੀ ਆਉਂਦੇ ਹੈਗੀ, ਮੈਨੂੰ ਵੀ ਕੈਹੰਦੀ ਸੀ ਕੈਹੰਦੀ ਤੂੰ ਮੇਰੇ ਤੋਂ ਸਿੱਖ ਲਈ ਕੈਹੰਦੀ ਕੋਈ ਨਾ ਕੈਹੰਦੀ ਸੌਖੀ ਨਹੀਂ ਕੈਹੰਦੀ ਮੈਂ ਕੇਆ ਮੈਨੂੰ ਤਾਂ ਔਖੇ ਜੇ ਲੱਗਦੇਐਂ ਐਂ ਲੱਗਦਾ ਮੈਨੂੰ ਆਣੇ
ਜਿਨੂੰ ਆਂਦੀ ਐ ਨਾ, ਜਿਨੂੰ ਆਂਦੀ ਐ ਨਾ, ਓਹਨੂੰ ਵੈਸੇ ਸੌਖੀ ਲੱਗਦੀ ਏ।
ਹਾਂਜੀ, ਮੈਂ ਕੇਐ ਮੈਨੂੰ ਨਾ ਕੱਪ ੜੇ ਦਾ ਨੀ ਪਤਾ ਲੱਗਦਾ ਹੈਗਾ ਵੀ ਕਿੰਨੇ ਮੀਟਰ ਆ, ਕਿਵੇਂ ਕੱਟਣਾ ਹੈਗਾ, ਕੈਹੰਦੇ ਕੋਈ ਗੱਲ ਨੀ ਕੈਹੰਦੀ ਆਪੇ ਈ ਪਤਾ ਲੱਗ। ਜਦੋਂ ਬੰਦੇ ਦਾ ਇੰਟਰਸਟ ਪੈ ਜਾਂਦੈ ਨਾ, ਫੇਰ ਆਪੇ ਪਤਾ ਲੱਗਣ ਲੱਗ ਜਾਂਦੈ।
ਸਈ ਗੱਲ ਆ।
ਹਾਂਜੀ, ਜੇ ਹੁਣ ਕਹੇ ਤੂੰ ਆਈ ਕਈ ਜਾਈ ਵੀ ਬਇ ਮੈਨੂੰ ਤਾਂ ਔਖੇ ਲੱਗਦੇ ਆ, ਨਈ ਮੈਂ ਨੀ ਸਿੱਖਣੇ, ਕੈਹੰਦੀ ਫੇਰ ਤੈਨੂੰ ਐਂਈ ਲੱਗੀ ਜਾਊਗਾ।
ਹੂੰ, ਜੇ ਤੁਸੀਂ ਲਾਗੇ ਰੈਹੰਦੇ ਹੁੰਦੇ, ਮੈਂ ਵੀ ਤੁਹਾਡੇ ਕੋਲ ਸਵਾ ਲੈਣਾ ਹੀ ਸੂਟ।
ਚਲੋ, ਕੋਈ ਗੱਲ ਨੀ।
ਹਾਂ।
ਹਾਂਜੀ, ਹੋਰ ਸਭ ਵਧੀਆ।
ਹੋਰ ਕੀ ਕਰਦੇ ਪਏ ਘਰ ਸਾਰੇ।
ਕੁਛ ਨੀ ਮੰਮਾ ਤਾਂ ਸਬਜ਼ੀ ਬਣਾਉਣ ਦੀ ਤਿਆਰੀ ਕਰ ਰਈ ਐ, ਦਾਦੀ ਬਾਰ ਬੈਠ ਯਾਰ ਮੈਂ ਅੰਦਰ ਬੈਠੀ ਆਂ।
ਅ-ਅੱਛਾ ਤੇ ਪਾਪਾ ਕੰਮ ਤੇ ਗਏ ਹੋਣੇ ਆ।
ਹਾਂਜੀ।
ਅੱਛਾ, ਤੇ ਭਰਾ ਬਾਰ ਗਆ।
ਹਾਂਜੀ ਓਹ ਵੀ ਦੁਕਾਨ ਤੇ ਹੁੰਦੇ ਨੇ ਓਹ ਸ਼ਾਮ ਨੂੰ ਆਉਂਣ ਗੇ ਸੱਤ-ਅੱਠ-
ਅੱਛਾ-ਅੱਛਾ ਠੀਕ ਹੈ ਫੇਰ। ਮੈਂ ਵੀ ਚਲੇ ਜਾਣਾ ਮੁੜ ਕੇ ਅੱਠ ਵਜੇ, ਮੈਂ ਵੀ ਬਸ ਫੜ ਲੈਂਣੀ ਆਂ।
ਅੱਛਾ ਜੀ।
ਹਾਂ, ਤੇ ਇੱਥੇ ਮੇਰੇ ਭੂਆ ਜੀ ਹੈਗੇ ਐ ਨਾ। ਤੇ ਮੈਨੂੰ ਵੀ ਉਹਨਾਂ ਨੂੰ ਮਿਲ ਕੇ ਜਾਈਏ। ਉਹ ਠੀਕ ਨਹੀਂ ਨਾ ਰਹਿੰਦੇ ਤੇ ਮੈਨੂੰ ਆਹ ਸੀ ਚੱਲ ਉਹ ਨੂੰ ਮਿਲ ਕੇ ਜਾਈਏ। ਫਿਰ ਮੈਂ ਸੋ ਗਈ ਕਿੰਨੀ ਦੇਰ ਤੇ ਮੈਨੂੰ ਹੈਗਾ ਸੀ ਹੁਣ ਉੱਠਾ ਤੇ ਮਤਲਬ ਕਿ ਅੱਠ ਵਜੇ ਮੁੜ ਕੇ ਬੱਸ ਵੀ ਫੜਨੀ ਹੈ ਨਾ।
ਹਾਂਜੀ।
ਹਾਂ ਘਰ ਬੱਚੇ ਵੀ ਉਡੀਕਦੇ ਹੋਣੇ ਆ।
ਹਾਂਜੀ ਹੁਣ ਜਾਓਂਗੇ ਤੁਸੀਂ ਕਿ ਸਵੇਰ ਟਾਈਮ।
ਨਹੀਂ, ਨਹੀਂ ਅੱਠ ਵਜੇ ਦੀ ਬੱਸ ਸੀਗੀ ਮੇਰੀ। ਮੈਂ ਸਵੇਰੇ ਪਹੁੰਚ ਜਾਂਗੀ। ਸਵੇਰੇ ਤੜਕੇ-ਤੜਕੇ ਪਹੁੰਚ ਜਾਣਾ ਮੈਂ ਉਹਨਾਂ ਦੇ ਸੁੱਤੇ-ਸੁੱਤੇ।
ਅੱਛਾ ਜੀ, ਕਾਫ਼ੀ ਦੂਰ ਹੈ।
ਦਿੱਲੀ ਆ!
ਅੱਛਾ ਠੀਕ ਏ।
ਹਾਂ।
ਟਰੇੇਨ ਤੇ ਜਾਊਂਗੇ।
ਨਹੀਂ ਟ੍ਰੇਨ ਦੇ ਕੋਈ ਸੀਟ ਨਹੀਂ ਮਿਲੀ, ਫਿਰ ਆਪਾਂ ਬੱਸ ਤੇ ਕਰ ਲਈ ਬੱਸ ਰਾਤ ਦੀ ਕੀਤੀ ਨਾ ਗਿਆਰਾਂ ਵਜੇ ਦੀ ਬੱਸ ਹੈ ਸਾਡੀ।
ਅੱਛਾ ਜੀ।
ਹਾਂ! ਤੇ ਮੈਂ- ਮੈਂ ਤੇ ਮੇਰੇ ਮੈਂ ਤੇ ਮੇਰਾ ਬ੍ਰਦਰ ਆਇਆ ਸੀ ਨਾ। ਸਿਰਫ਼ ਇੱਕੋ ਦਿਨ ਲਾਇਆ। ਕੱਲ ਰਾਤੀ ਆਏ ਆ, ਕੱਲ ਰਾਤੀ ਬੱਸੇ ਬੈਠੇ ਆ। ਸਵੇਰੇ ਪਹੁੰਚੇ ਆ ਸਵੇਰੇ ਆਪਾਂ ਫੇਰ ਉਸ ਤੋਂ ਬਾਅਦ ਭੂਆ ਘਰ ਆ ਗਏ, ਭੂਆ ਘਰ ਆਪਾਂ ਮਤਲਬ ਕਿ ਨਾਤੇ ਨੁਤੇ, ਕੱਪੜੇ ਕੂਪੜੇ ਚੇਂਜ ਕੀਤੇ, ਬ੍ਰੇਕਫਾਸਟ ਕੀਤਾ। ਫੇਰ ਉਸ ਤੋਂ ਬਾਅਦ ਆਪਾਂ ਮਤਲਬ ਮੱਥਾ ਟੇਕਣ ਚਲੇ ਗਏ ਫੇਰ ਉਸ ਤੋਂ ਬਾਅਦ ਬਾਰਿਸ਼ ਕਿੰਨੀ ਹੋਈ ਫਿਰ ਆਪਾਂ ਥੋੜ੍ਹੀ ਦੇਰ ਗਏ ਨੀ ਫੇਰ ਉਸ ਤੋਂ ਬਾਅਦ ਮੱਥਾ ਟੇਕਣ ਚਲੇ ਗਏ।
ਅੱਛਾ ਜੀ।
ਫਿਰ ਉੱਥੋਂ ਦੋ ਵਜੇ ਆਏ ਆਪਾਂ ਘਰ ਫੇਰ ਆਪਾਂ ਰੋਟੀ ਰੂਟੀ ਖਾ ਕੇ ਤੇ ਫਿਰ ਬਸ ਸੌ ਗਏ ਥੋੜੀ ਦੇਰ।
ਅੱਛਾ!
ਹਾਂ ਤੇ ਫਿਰ ਮੈਨੂੰ ਫੋਨ ਆਇਆ ਤੇ ਫਿਰ ਮੈਂ ਉੱਠੀ ਆ ਮੇਰੀ ਨੀਂਦ ਬਹੁਤ ਕੱਚੀ ਆ। ਮਾੜੀ ਜਿਹੀ ਵੀ ਅਵਾਜ਼ ਆ ਜਾਂਦੀ ਮੈਨੂੰ ਨੀਂਦ ਉੁੱਖੜ ਜਾਂਦੀ ਹੈ।
ਅੱਛਾ ਜੀ!
ਹਾਂ ਅਸਲ 'ਚ ਰਾਤ ਦਾ ਥਕੇਵਾ ਬੜਾ ਸੀ ਨਾ।
ਹਾਂਜੀ।
ਹੋਰ!
ਹੋਰ ਦੱਸੋ?
ਹੋਰ ਤੁਹੀ ਸੁਣਾਓ? ਤੁਹਾਡਾ ਜੀਅ ਲੱਗ ਜਾਂਦਾ ਘਰ ਸਾਡੇ ਕੋਲਜ ਬੰਦ ਹੋਏ ਆ।
ਹਾਂਜੀ ਲਾਗ ਜਾਂਦਾ ਬਸ ਹੁਣ ਤਾਂ ਫਿਰ ਕੰਮ ਕਰ ਲਈਦਾ ਨਾ।
ਹਾਂ ਤੁਸੀ ਕੰਮ ਕੁਮ ਕਰਦੇ ਰਹਿੰਦੇ ਨਾ ਤਾਵੀਂ ਜੀ ਲੱਗਾ ਰਹਿਦਾ ਹਨਾ।
ਹਾਂਜੀ।
ਚਲੋ ਵਧੀਆ ਸਗੋਂ, ਘਰ ਦਾ ਕੰਮ ਹੀ ਆਉਣਾ ਚਾਹੀਦਾ ਯਾਰ।
ਹਾਂਜੀ।
ਹਾਂ ਕੁਕਿੰਗ ਸਾਰੀ ਕਰ ਲੈਂਦੇ ਹੋ ਤੁਸੀਂ।
ਹਾਂਜੀ ਘਰ ਪੇ ਹੀ ਸਾਰੇ
ਅੱਛਾ-ਅੱਛਾ ਚਲੋ ਵਧੀਆ, ਹੋਰ ਭੈਣ ਨੂੰ ਕੁਛ ਬਣਾ ਕੇ ਖਵਾਇਆ ਕਿ ਨਹੀਂ?
ਨਹੀਂ ਸਾਡੇ ਕੋਲ ਤਾਂ ਭੈਣ ਇੱਕ ਦਿਨ ਹੀ ਰਹੀ ਹੈ ਹੁਣ ਨਾਨਕੇ ਚੱਲ ਗਈ ਉਸ ਤੋਂ ਬਾਅਦ ਆਉਣਗੇ ਫੇਰ ਖ ਖਵਾਵਾਂਗੇ।
ਅੱਛਾ-ਅੱਛਾ ਠੀਕ ਹੈ, ਉਹਨਾਂ ਦੇ ਹਸਬੈਂਡ ਬਾਹਰ ਰਹਿੰਦੇ ਨਾ।
ਹਾਂਜੀ।
ਅੱਛਾ! ਠੀਕ ਆ ਉਹ ਆਂਦੇ ਨੀ ਇੱਥੇ।
ਏ ਕੌਣ?
ਉਹਨਾਂ ਦੇ ਹਸਬੈਂਡ ਤੁਹਾਡੀ ਦੀਦੀ ਦੇ।
ਨਹੀਂ ਉਹ ਹਜੇ ਨਹੀਂ ਆਉਂਦੇ ਇਹਨਾਂ ਨੂੰ ਨਾ ਸਾਲ'ਚ ਦੋ ਵਾਰੀ ਛੁੱਟੀ ਮਿਲਦੀ ਹੈਗੀ ਤੇ ਫੇਰ ਜੇ ਛੁੱ ਟੀ ਮਿਲਦੀ ਹੁੰਦੀ ਉਦੋਂ ਆਉਂਦੇ ਹੁੰਦੇ ਨੇ ਉਹ
ਅੱਛਾ ਔਖਾ ਹੀ ਐ।
ਹਾਂਜੀ।
ਔਖਾ ਹੀ ਐ ਕਿੰਨਾ ਔਖਾ ਲੱਗਦਾ ਵਾ। ਮੈਰਿਜ ਨੂੰ ਕਿੰਨੀ ਦੇਰ ਹੋ ਗਈ ਐ?
ਹਾਂਜੀ ਤੇ ਹੁਣ ਨਾ ਉਹਨਾਂ ਦੀ ਯੂਨਿਟ ਚੇਂਜ ਹੋਈ ਹੈਗੀ। ਤੇ ਉਹ ਕਹਿ ਰਹੇ ਸੀਗੇ ਸ਼ਾਇਦ ਕਹਿੰਦੀ ਮੈਂ ਇੱਕ ਦੋ ਦਿਨ ਆ ਜਾ ਫਿਰ ਦੀਦੀ ਕਹਿੰਦੀ ਮੈਨੂੰ ਜਾਣਾ ਪਊਗਾ ਹਨਾ। ਤਾਂ ਕਰਕੇ ਉਹ ਕਹਿੰਦੀ ਮੈਂ ਹੁਣ ਨਾਨਕੀ ਜਾ ਹੀ ਆਉਣੇ ਨੇ ਫੇਰ ਆਏ ਕਹਿਣਗੇ ਵੀ ਕੋਲੋਂ ਮੁੜ ਗਏ ਕਹਿੰਦੀ ਚੱਲ ਜੇ ਫੋਨ ਆ ਗਿਆ ਤਾਂ ਫਿਰ ਮੈਂ ਸਿੱਧਾ ਬਗ ਜੂਗੀ।
ਅੱਛਾ ਅੱਛਾ ਨਾਨਕੇ ਵੀ ਲਾਗੇ ਆ।
ਅ ਹਾਂਜੀ ਨਾਨਕੇ ਲਾਗੇ ਨੇ ਗੇ।
ਅੱਛਾ-ਅੱਛਾ ਉਹਨੂੰ ਹੋਣਾ ਕਿ ਮੈਂ ਆਈ ਆ ਤੇ ਮੈਂ ਮਿਲ ਜਾਵਾਂ ਹਨਾ।
ਹਾਂਜੀ-ਹਾਂਜੀ ਬਾਕੀ ਜੀਜੂ ਦੀ ਯੂਨਿਟ ਚੇਂਜ ਹੋਈ ਆ ਨਾ। ਬਾਕੀ ਫਿਰ ਜੀਜੂ ਦੀ ਯੂਨਿਟ ਚੇਂਜ ਹੋਈ ਆਏ ਨਹੀਂ ਪਤਾ ਫਿਰ ਹੁਣ ਕਦੋਂ ਆ ਜਾਣ।
ਹਾਂ, ਤੇ ਮੈਰਿਜ ਕਿਤੇ ਲੋਕਲ ਹੀ ਹੋਈ ਏ।
ਨਹੀਂ-ਨਹੀਂ ਦੂਰ ਹੋਈ ਹੈ।
ਅੱਛਾ-ਅੱਛਾੱਛਾ।
ਹਾਂਜੀ ਲੋਕਲ ਨਹੀਂ ਹੁੰਦੀ ਹੈਗੀ ਸਾਡੀ।
ਅੱਛਾ ਦੂਰ
ਹਾਂਜੀ ਦੂਰ ਹੁੰਦੇ ਆ ਲੋਕਲ ਨੀ ਹੁੰਦੀ ਹੈਗੀਗੀ।
ਅੱਛਾ-ਅੱਛਾ।
ਹਾਂਜੀ, ਵੈਸੇ ਇੰਨੀ ਦੂਰ ਨਹੀਂ ਨੇੜੇ ਹੀ ਹੈਗਾ।
ਅੱਛਾ ਦੂਰ ਦਾ ਵੀ ਔਖਾ ਹੀ ਹੋ ਜਾਂਦਾ ਆਣਾ ਮੁੜਕੇ
ਹਾਂਜੀ ਘੰਟੇ ਕ ਦਾ ਰਸਤਾ ਲੱਗ ਜਾਂਦਾ ਗਾ ਡੈਡੀ ਨੂੰ ਕੰਮ ਹੋਵੇ ਤਾਂ ਬ੍ਰਦਰ ਚੱਲ ਜਾਂਦੇ ਨੇ। ਨਹੀਂ ਫੇਰ ਸਿਸਟਰ ਕੋਲ ਸਕੂਟਰੀ ਹੈ ਨਾ। ਜਿਹੜੀ ਉਹ ਲੈਟ ਤੇ ਚਲਦੀ ਉਹਦੇ ਤੇ ਆ ਜਾਂਦੀ।
ਅੱਛਾ-ਅੱਛਾ।
ਹਾਂਜੀ।
ਚਲੋ ਵ
ਹਾਂਜੀ। ਹੋਰ ਸਭ ਵਧੀਆ।
ਹੂੰ ਤੇ ਮੰਮੀ ਠੀਕ ਆ ਘਰ।
ਹਾਂਜੀ ਮੰਮੀ ਸਭ ਵਧੀਆ।
ਹੋਰ ਬਸ।
ਹਾਂਜੀ। ਹੋਰ ਸਭ ਵਧੀਆ ਬਸ ਰੋਟੀ ਪਾਣੀ ਤਾਂ ਚੱਲ ਰਿਹਾ ਗਾ ਸੱਤ ਕੁ ਵਜੇ ਬਣ ਜਾਂਦੀ ਹੈ ਮੈਂ ਤਾਂ ਕੱਲ ਟਾਈਮ ਨਾਲ ਹੀ ਖਾਣੀ ਸੀਗੀ ਸੱਤ ਕੁ ਵਜੇ।
ਅੱਛਾ ਅੱਛਾ।
ਹਾਂਜੀ ਫਿਰ ਹੁਣ ਬਾਰਿਸ਼ ਦਾ ਟੈਮ ਆ ਨਾ ਫਿਰ ਅਸੀ ਚੁੱਲੇ ਤੇ ਬਣਾਉਣੇ ਹੁੰਨੇ।
ਲੱਗ ਜਾਂਦੀ।
ਨਹੀਂ ਅਸੀਂ ਨਾ ਪੈ ਸੌਣ ਟਾਈਮ ਦੁੱਧ ਗਰਮ ਕਰਦੇ ਹੁੰਦੇ ਹਾਂ ਤੇ ਉਹ ਪੀ ਲੈਂਦੇ ਹੁੰਦੇ ਆ ਜੀ।
ਅੱਛਾ
ਹਾਂਜੀ ਹ ਹਾਂਜੀ ਠੀਕ ਹੈ ਜੀ।
ਓਕੇ